ਹੈਲੋ।
ਹੈਲੋ, ਹਾਂਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤ ਸ੍ਰੀ ਅਕਾਲ ਜੀ। ਕੀ ਹਾਲ ਜੇ?
ਵਧੀਆ-ਵਧੀਆ, ਜੀ ਤੁਸੀਂ ਸੁਣਾਓ?
ਹਾਂਜੀ?
ਹਾਂਜੀ-ਹਾਂਜੀ ਮੈਂ ਕਿਹਾ ਤੁਸੀਂ ਸੁਣਾ ਠੀਕ ਠਾਕ?
ਹਾਂਜੀ-ਹਾਂਜੀ, ਬਸ ਬਹੁਤ ਵਧੀਆ ਜੇ, ਤੁਸੀਂ ਦੱਸੋ ਕੀ ਕਰਦੇ ਪਏ?
ਬਸ। ਪੜ੍ਹਾਈਆਂ
ਅੱਛਾ-ਅੱਛਾ, ਠੀਕ -ਠੀਕ ਆ, ਪੜ੍ਹਾਈ ਤੋਂ ਇਲਾਵਾ ਹੋਰ ਵੀ, ਕੋਈ ਕੰਮ ਕਰ ਲੈਂਦੀ ਜੇ?
ਬਸ ਜੀ, ਥੋੜਾ ਬਹੁਤ
ਅੱਛਾ-ਅੱਛਾ, ਠੀਕ, ਠੀਕ-ਠੀਕ ਜੇ ਮੈਨੂੰ ਨਾ, ਕਢਾਈ ਦਾ ਬਹੁਤ ਜ਼ਿਆਦਾ ਸ਼ੌਕ ਆ ਤੇ ਮੈਂ, ਵਿਹਲੇ ਟਾਈਮ ਫੁਲਕਾਰੀ ਹੋ ਗਈ, ਜਾਂ ਕੋਈ ਵੀ ਚਾਦਰ ਹੋ ਗਈ, ਉਹ ਤੇ ਮੈਂ
ਤੁਹਾਨੂੰ, ਫੁਲਕਾਰੀ ਆਦੀ ਐ ਹੈਲੋ।
ਹਾਂਜੀ।
ਹਾਂਜੀ, ਮੈਂ ਕਿਹਾ, ਤੁਹਾਨੂੰ ਫੁਲਕਾਰੀ ਆਉਂਦੀ ਐ?
ਹਾਂਜੀ-ਹਾਂਜੀ, ਮੈਨੂੰ ਮੰਮਾ ਮੇਰੀ ਨੇ ਸਿਖਾਈ ਹੋਈ ਸੀ, ਫੁਲਕਾਰੀ ਤੇ ਮੈਂ ਮੈਨੂੰ ਕੱਢਣ ਦੀ, ਪੂਰੀ ਤਰੀਕੇ ਨਾਲ ਜਾਚ ਆ
ਬਾਵਾਂ ਚ, ਏ ਤੇ ਅੱਜ- ਕੱਲ ਐ, ਐਹ ਤੇ ਚੀਜ਼ਾਂ ਜੋ ਹੈ, ਇਹ ਸਾਡੇ ਪੰਜਾਬੀ ਏ ਦੀਆਂ ਨਾ
ਬਿਲਕੁਲ-ਬਿਲਕੁਲ ਵੇਖੋ, ਜਿਹੜਾ ਪੰਜਾਬੀ ਤਿਉਹਾਰ ਹੈ। ਹਾਂਜੀ, ਪੰਜਾਬੀ ਸੱਭਿਆ ਜੱਜ ਜਿਹੜਾ ਵਾ, ਦੁਨੀਆਂ ਦੇ ਵਿੱਚ, ਸਭ ਤੋਂ ਅਮੀਰ ਮੰਨਿਆ ਗਿਆ ਵਾ ਵੇਖੋ ਦੇਸ਼ ਵਿੱਚ ਚਲੋ, ਇਹਨਾਂ ਨੂੰ ਹੈਗੀ-ਹੈਗੀ ਆ ਪਰ, ਜਿਹੜੇ ਬਾਹਰ ਦੇ ਲੋਕ ਨੇ, ਉਹ ਵੀ ਬੜਾ ਪਸੰਦ ਕਰਦੇ ਨੇ
ਹਾਂਜੀ।
ਹਾਂਜੀ, ਫੁਲਕਾਰੀ ਕੱਢਣਾ ਵੈਸੇ ਔਖਾ ਤਾਂ ਨਹੀਂ ਆ ਸੂਈ, ਧਾਗਾ ਹੋ ਗਿਆ ਜਾਂ ਅਸੀਂ ਕੋਈ ਮੋਤੀ ਵਗੈਰਾ ਲੈ ਕੇ, ਫੁਲਕਾਰੀ ਬਣਾ ਸਕਦੇ ਆ
ਹਮ ਕ ਬਤ ਹੈ। ਇਹ ਨੂੰ, ਦੁਪੱਟੇ ਵਗ਼ੈਰਾ ਤੇ ਹੋਰ ਕਿਦੇ -ਕਿਦੇ ਤੇ ਮਤਲਬ, ਇਹ ਕੜ੍ਹਾਈ ਹੁੰਦੀ ਏ
ਕਢਾਈ ਵੇਖੋ, ਅਸੀਂ ਤੇ ਜ਼ਿਆਦਾ ਤਰ ਫੁਲਕਾਰੀ ਤੇ, ਵੀ ਹੁੰਦੀ ਆ ਅੱਜ -ਕੱਲ ਜਿਹੜੀਆਂ ਔਰਤਾਂ ਹੈਗੀਆ ਨੇ, ਆਪਣੇ ਸੂਟਾਂ ਤੇ ਵੀ ਹਾਂਜੀ, ਕਢਾਈ ਸੂਟਾਂ ਤੇ ਵੀ ਕਢਵਾਈ ਕਰਵਾਦੀਆ ਨੇ, ਤੇ ਦੁਪੱਟਿਆ
ਤੇ, ਇਹਦੇ ਲਈ ਜਿਹੜਾ ਧਾਗਾ, ਧਾਗਾ -ਧਾਗਾ ਜਿਹੜਾ ਯੂਜ ਹੁੰਦਾ, ਉਹ ਕਿਹੜਾ ਹੁੰਦਾ
ਆਹ ਵੇਖੋ ਹਾਂ, ਨਹੀਂ ਇਹਦੇ ਵਾਸਤੇ ਨਾ, ਵੱਖਰਾ ਧਾਗਾ ਹੁੰਦਾ ਵਾ, ਜੇਕਰ ਆਪਾਂ ਜਿੱਦਾ ਰੀਲ, ਹੁੰਦੀ ਆ ਹਨਾਂ ਉਹ ਧਾਗਾ ਨੀ ਇਹਦੇ ਵਾਸਤੇ ਆਉਂਦਾ ਇਹਦੇ ਵਾਸਤੇ ਵੱਖਰਾ ਜਿਹੜਾ ਧਾਗਾ ਉਹ ਵਰਤਿਆ ਜਾਂਦਾ ਵਾ। ਹਾਂਜੀ ਸਿਲਕੀ ਹੁੰਦਾ ਵ
ਕਿ ਹੁੰਦਾ ਨਾ।
ਹਾਂਜੀ-ਹਾਂਜੀ ਸਿਲਕ ਦਾ ਵਰਤਿਆ ਜਾਂਦਾ ਜੇ। ਹਾਂਜੀ ਤੇ ਹੋਰ ਇਹ ਆ ਕਿ ਚਲੋ ਕਢਾਈ ਚਲੋ ਆਪਣੀ ਆਪਣੇ ਮਨਪਸੰਦ ਦੀ ਕਰਵਾ ਸਕਦੇ ਹਾਂ।
ਹਾਂਜੀ-ਹਾਂਜੀ ਤੇ ਇਹਨੂੰ ਪਹਿਲੇ ਇਹਦਾ ਤੇ ਛਾਪਾ ਟਾਇਪ ਕੁਝ ਨਾ ਕੁਝ ਇਸ ਤਰ੍ਹਾਂ ਦੇ ਲਗਵਾਉਂਦੇ ਹੋਗੇ ਤੇ ਤਾਂ ਹੀ ਉਹਦੇ ਤੇ ਹਨਾ।
ਹਾਂਜੀ-ਹਾਂਜੀ ਛਾਪਾ ਲਗਵਾ ਲਾਈਦਾ ਆ। ਜਿਸ ਹਿਸਾਬ ਨਾਲ ਬਣਾਉਣਾ ਆ ਜੇ ਦੇਖੋ ਕਿ ਕਈਆਂ ਦੀ ਡਿਮਾਂਡ ਹੁੰਦੀ ਆ ਕ ਹਲਕੀ ਕਢਾਈ ਚਾਹੀਦੀ ਹੈ ਕਿਸੇ ਨੂੰ ਭਾਰੀ ਕਢਾਈ ਚਾਹੀਦੀ ਆ ਤੇ ਫਿਰ ਉਸ ਹਿਸਾਬ ਨਾਲ ਅਸੀਂ ਕਢਾਈ ਬਣਾ ਕੇ ਤੇ ਫਿਰ ਅੱਗੇ ਆਪਣਾ ਕੰਮ ਸ਼ੁਰੂ ਕਰ ਦੇਇਦਾ ਆ।
ਤੇ ਅੱਜ ਕੱਲ੍ਹ ਵੀ ਉਹ ਜਿਹੜੇ ਛਾਪੇ ਵਾਲੇ ਹੁੰਦੇ ਤੇ ਇਹ ਉਹ ਉਹਨਾਂ ਦਾ ਮਤਲਬ ਇਹਦਾ ਉਹਨਾਂ ਦੀਆ ਦੁਕਾਨਾ ਚੱਲ ਰਹੀਆ।
ਹਾਂਜੀ-ਹਾਂਜੀ ਛਾਪੇ ਚਲੋ ਛਾਪਿਆਂ ਵਾਲੇ ਇਹ ਹੈ ਕਿ ਪਰ-ਪਰ ਜਿਹੜੀ ਫੁਲਕਾਰੀ ਉਹਦੀ ਜਿਹੜੀ ਕਢਾਈ ਹੈ ਉਹਦੀ ਵੱਖਰੀ ਲੁਕ ਆ। ਛਾਪੇ ਵੀ ਚੱਲਦੇ ਹੀ ਆ ਪਰ ਉਹ ਇੰਨਾ ਜਾਦਾ ਟਾਇਮ ਨਹੀਂ ਕੱਢਦੇ ਹੈਗੇ। ਉਹ ਨਾ ਜਿਹੜੇ ਛਾਪੇ ਆ ਨਾ ਫੇਰ ਉਹਨਾਂ ਦਾ ਰੰਗ ਕੁਛ ਟੈਮ ਬਾਅਦ ਜਿਹੜਾ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ ਜੇ।
ਹਾਂਜੀ-ਹਾਂਜੀ ਤੇ ਇਹ ਜੋ ਅਹ ਜਿਹੜੀ ਇਹ ਕਢਾਈ ਹੈ ਇਹਦੇ ਲਈ ਕੁਛ ਅਲੱਗ ਤੋਂ ਲਗਵਾਉਣਾ ਪੈਂਦਾ ਹੈ ਜਾਂ ਹ ਮਤਲਬ ਸਿਰਫ ਕ ਫਰੇਮ ਜਾਂ ਮਤਲਬ ਕੀ-ਕੀ ਚਾਹੀਦਾ ਹੁੰਦਾ ਇਹਦੇ ਤੇ।
ਅ ਇਹਦੇ ਵਾਸਤੇ ਵੇਖੋ ਤੇ ਸਾਨੂੰ ਸੂਈ, ਧਾਗਾ, ਮੋਤੀ ਇਹ ਤੇ ਚਾਹੀਦੇ ਹੀ ਚਾਹੀਦੇ ਆ। ਇੱਕ ਸਾਨੂੰ ਇਹਦੇ ਵਾਸਤੇ ਨਾ ਬਾਜ਼ਾਰ ਤੋਂ ਇੱਕ ਫਰੇਮ ਵੀ ਖਰੀਦਣਾ ਪੈਂਦਾ ਵਾ। ਜਿਦੇ ਵਿੱਚ ਅਸੀਂ ਕੀ ਕਰਦੇ ਹਾਂ ਅਸੀਂ ਕੱਪੜ ਜਿੱਥੇ ਜਿਸ ਜਗ੍ਹਾ ਤੇ ਆਪਾਂ ਕਢਾਈ ਕਰਨੀ ਆ ਨਾ ਉਹਦੇ ਵਿੱਚ ਅਸੀਂ ਕੱਪੜੇ ਨੂੰ ਰੱਖ ਖ ਦਿੰਨੇ ਆ ਤੇ ਕੱਪੜੇ ਨੂੰ ਨਾ ਅਹ ਟਾਈਟ ਕਰ ਲੈਂਦੇ ਆ ਜਿਹਦੇ ਨਾਲ ਜਿਹੜਾ ਕੱਪੜਾ ਨਾ ਕ ਸਿਆ ਜਾਂਦਾ ਵਾ ਜਦੋਂ ਕੱਪੜਾ ਕੱਸਿਆ ਜਾਂਦਾ ਵਾ ਤੇ ਫੇਰ ਅਸੀਂ ਆਪਣਾ ਸੂਈ, ਧਾਗਾ ਲੈ ਕੇ ਤੇ ਸੂਈ ਚ ਧਾਗਾ ਪਰੋ ਕੇ ਤੇ ਉਹਨੂੰ ਆਪਾਂ ਕਢਾਈ ਕਰਦੇ ਹਾਂ ਇਹਦੇ ਨਾਲ ਇਹ ਆ ਕਿ ਜਿਹੜੀ ਕਢਾਈ ਆ ਨਾ ਵਧੀਆ ਉਭਰ ਕੇ ਆਉਂਦੀ ਹੈ ਕੱਪੜੇ ਦੇ।
ਡਿਜ਼ਾਇਨ ਆਪਣੇ ਅਲੱਗ-ਅਲੱਗ ਜਿਨੇ ਗਲੇ ਤੇ ਕਢਵਉਣੀ ਹੈ, ਜਿੰਨੇ ਘੇਰੇ ਤੇ ਕਢਵਉਣੀ ਹੈ ਹਨਾ।
ਹ ਹਾਂਜੀ ਵੱਖੋ ਵੱਖ ਬੜੀਆਂ ਕਢਾਈਆਂ ਜਿਹੜੀਆਂ ਨੇ ਉਹ ਅਸੀਂ ਕਰਵਾ ਸਕਦੇ ਹਾਂ ਆਪਣੇ ਮਨਪਸੰਦ ਦੀ।
ਦੀ ਅੱਜ ਕੱਲ ਦੀ ਦੁਬਾਰਾ ਡਿਮਾਂਡ ਹੈ ਕਾਫ਼ੀ। ਕਿਉਂਕਿ ਵਿਆਵਾਂ ਸ਼ਾਦੀਆਂ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਅਹ ਜਿਹੜੇ ਗਾਉਣ ਗੀ ਹੁੰਦੇ ਹੈ, ਉੱਥੇ ਅਕਸਰ ਜਿਹੜੀਆਂ ਅਹ ਮੁੰਡੇ ਦੀ ਘਰ ਦੇ ਸਾਰੇ ਦੁਪੱਟਾ ਜਦੋਂ ਵੰਡਦੇ ਹੈ ਉਹਦੇ ਵਿੱਚ ਫੁਲਕਾਰੀਆਂ ਹੀ ਦਿੰਦੇ ਹੈ‌।
ਹਾਂਜੀ-ਹਾਂਜੀ ਉਹ ਵੇਖੋ ਨਾ ਕਿ ਸ ਪਾਉਣ ਦੇ ਵਿੱਚ ਲੈਣ ਦੇ ਵਿੱਚ ਵੀ ਜਿਹੜਾ ਕਢਾਈ ਵਾਲਾ ਕੰਮ ਆ। ਉਹ ਬਹੁਤ ਜਾਦਾ ਸੋਹਣਾ ਲੱਗਦਾ ਜੇ, ਵੇਖਣ ਵਾਲੇ ਨੂੰ ਵੀ ਹੁੰਦਾ ਤੇ ਚਲੋ ਇਹਨੇ ਮੈਂਗਾ ਕੱਪੜਾ ਪਾਇਆ ਵਾ, ਵੇਖਣ ਚ ਵੀ ਬੋਤ ਸੋਨਾ ਲੱਗਦਾ ਜੇ।
ਬਾਕੀ ਹੋਰ ਵੇਖੋ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਅਸੀਂ ਜੇ ਜੁੱਤੀਆਂ ਦੀ ਗੱਲ ਕਰੀਏ ਹਨਾ, ਲੱਕੀ ਜੁੱਤੀਆਂ ਤੁਆਨੂੰ ਪਤਾ ਏਹੀ ਹੋਏਗਾ ਤੁਸੀਂ ਹੋਵੋਗੇ ਤੇ ਏ ਜੁੱਤੀ ਵੀ ਵੇਖੋ ਕਿੰਨੀ ਸੋਹਣੀ ਲੱਗਦੀ ਆ।
ਹਾਂਜੀ-ਹਾਂਜੀ।
ਹਾਂਜੀ, ਹਾਂਜੀ, ਹਾਂਜੀ ਪੰਜਾਬੀ ਜੁੱਤੀ ਓਦੀ
ਓਦੇ ਵਿੱਚ ਵੀ ਓਦੇ ਵਿੱਚ ਵੀ ਕਾਫੀ ਵੀਰਾਇਟੀ ਐ।
ਹਾਂਜੀ ਵੇਖੋ, ਪੈਲਾਂ ਤੇ ਓਦੇ ਵਿੱਚ ਕਈਆਂ ਦੇ ਵਿੱਚ ਤਿੱਲੇ ਦੀ ਕਢਾਈ ਕੀਤੀ ਹੁੰਦੀ ਆ।
ਹਾਂਜੀ।
ਹਾਂਜੀ, ਤੇ ਕਈ ਜੇੜੇ ਹੁੰਦੇ ਨੇ ਕੱਪੜੇ ਦੇ ਨਾਲ ਈ ਓਨਾਂ ਨੂੰ ਡਿਜ਼ਾਇਨ ਕਰਕੇ ਤੇ ਓਦੇ ਉੱਤੇ ਵਗੈਰਾ ਲਗਾ ਦਿੰਦੇ ਨੇ, ਜਿੱਦਾਂ ਕਿਸੇ ਦੀ ਮਨਪਸੰਦ ਏ ਓ ਕੋਈ ਖਰੀਦ ਲੈਂਦਾ ਜੇ।
ਹਾਂਜੀ।
ਹਾਂਜੀ, ਏਹੋ ਤੇ ਆਪਣੇ ਪੰਜਾਬ ਦੀ ਖ਼ਾਸੀਅਤ ਆ।
ਹਾਂਜੀ।
ਹਾਂਜੀ।
ਤੇ ਆਪਣਾ ਪੰਜਾਬ ਦਾ ਖਾਣਾ-ਪੀਣਾ ਤੇ ਓ ਤੇ ਹੈ ਈ ਐ।
ਹਾਂਜੀ, ਉਹੋ ਤੇ ਸਭ ਤੇ ਮੈਨੂੰ ਤਾਂ ਲੱਗਦਾ ਕਿ ਬਹੋਤ ਮਸ਼ਹੂਰ ਹੋ ਗਿਆ ਜੇ ਪੰਜਾਬ ਦੇ ਵਿੱਚ ਤੇ ਹੈ ਈ ਐ ਤੇ ਅੱਜਕੱਲ੍ਹ ਦੇ ਬਾਰਲੇ ਲੋਕ ਵੀ ਮੈਂ ਦੇਖਦੀ ਆ ਓ ਵੀ ਖਾਣਾ ਜੇੜਾ ਬੋ ਜ਼ਿਆਦਾ ਪਸੰਦ ਕਰਦੇ ਨੇ।
ਹਾਂਜੀ-ਹਾਂਜੀ।
ਹਾਂਜੀ, ਵੇਖੋ ਨਾਲੇ ਜੇੜਾ ਹਾਂਜੀ ਜੇੜਾ ਖਾਣ-ਪੀਣ ਆ ਸਾਡਾ ਓ ਨਾਲੇ ਹੈਗਾ ਵੀ ਬਹੁ ਹੁੰਦਾ ਆ, ਤੇ ਘਰੇ ਬਣਾ ਕੇ ਖਾਣਾ ਖਾਈਦਾ ਐ ਹਾਂਜੀ।
ਓ ਨਾ ਜੇੜਾ ਪੰਜਾਬ ਦਾ ਵੇਦ ਜੇੜਾ ਕੰਮ ਐ, ਐਗਰੀਕਲਚਰ ਦਾ ਈ ਆ।
ਹਾਂਜੀ-ਹਾਂਜੀ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਕੰਮ ਜ਼ਿਆਦਾ ਆ! ਕਿਉਂਕਿ ਕਿਸਾਨ ਹਾਂਜੀ ਕਿਉਂਕਿ ਜੇੜੇ ਐਥੋਂ ਦੇ ਲੋਕ ਹੈਗੇ ਜ਼ਿਆਦਾਤਰ ਖੇਤੀਬਾੜੀ ਤੇ ਨਿਰਵਰ ਕਰਦੇ ਨੇ।
ਹਾਂਜੀ-ਹਾਂਜੀ।
ਵੱਖੋ-ਵੱਖ ਹਾਜੀ ਫਸਲਾਂ ਜੇੜੀਆਂ ਚਲੋ ਕਿਸਾਨ ਆਪਣੀ ਮਰਜ਼ੀ ਦੇ ਹਿਸਾਬ ਨਿ ਲਗਾ ਲੈਂਦੇ ਨੇ ਜ਼ਿਆਦਾ। ਤਰ ਵੈਸੇ ਤੇ ਝੋਨਾ, ਕਣਕ ਈ ਲਗਾਉਂਦੇ ਨੇ।
ਹੂੰ।
ਹਾਂਜੀ।
ਵਾਤਾਵਰਨ ਅਹ ਵਤਾਵਰਨ ਦੇ ਵਿੱਚ ਕਾਫ਼ੀ ਦਾਲਾਂ, ਹਨਾ ਦਾਲਾਂ ਵੀ ਚਾਵਲ ਵੀ ਹਰ ਤਰ੍ਹਾਂ ਦੀ ਸਬਜ਼ੀਆਂ
ਸਬਜ਼ੀਆਂ ਹਾਂਜੀ-ਹਾਂਜੀ। ਪੰਜਾਬ ਦਾ ਵਾਤਾਵਰਨ ਈ ਏਦਾਂ ਦਾ ਕਿ ਚਲੋ ਹਰ ਇੱਕ ਪ੍ਰਕਾਰ ਜੇੜੀ ਸਬਜ਼ੀ ਆ ਓ ਉੱਗ ਜਾਂਦੀ ਆ। ਨਾਲੇ ਵੇਖੋ ਕਿ ਪੰਜਾਬ ਦੀ ਜੇਹੜੀ ਜ਼ਮੀਨ ਆ ਓ ਵੀ ਉਪਜਾਊ ਆ, ਬੋਤ ਵਧੀਆਂ ਜੇ।
ਹਾਂਜੀ।
ਹਾਂਜੀ ਔਰ
ਤੇਂ
ਪਹਿਰਾਵਾ ਤੇ ਪਹਿਰਾਵਾ ਵੇਖੋ ਪੰਜਾਬ ਦਾ ਕਿੰਨਾ ਵਧੀਆ ਆ।
ਹਾਂਜੀ- ਹਾਂਜੀ ਬਿਲਕੁਲ ਟਾ ਸੂਟਾਂ ਦੀ ਤੇ ਡਿਮਾਂਡ ਹੀ ਰੈਂਦੀ ਐ ਸਾਰਿਆਂ ਨੂੰ ਪੰਜਾਬੀ ਸੂਟਾਂ ਦੀ ਡਿਮਾਂਡ ਕਾਫੀ ਏ।
ਹਾਂਜੀ ਬਿਲਕੁਲ-ਬਿਲਕੁਲ ਆ। ਵਿਦੇਸ਼ ਤੋਂ ਵੀ ਨਾ ਵਿਦੇਸ਼ ਤੋਂ ਵੀ ਇਧਰ ਦੇ ਸਾਰੇ ਹੈਗੇ ਕੱਪੜੇ ਆ। ਓ ਮੰਗਵਾਉਂਦੇ ਨੇ।
ਹਾਂਜੀ-ਹਾਂਜੀ-ਹਾਂਜੀ
ਤੇ ਹੋਰ ਵੇਖੋ ਕਿ ਪੰਜਾਬ ਦੇ ਜੇੜਾ ਹਾਂਜੀ।
ਲੁਧਿਆਨੇ ਵੀ ਕਾਫ਼ੀ ਇੰਡਸਟਰੀ ਏ ਦੀ ਕੱਪੜਿਆਂ ਦੀ ਹਨਾ।
ਹਾਂਜੀ-ਹਾਂਜੀ ਉਥੇ ਨਾ ਲੁਧਿਆਣੇ ਵਿੱਚ ਕਾਰਖਾਨੇ ਵੱਡੇ ਨੇ ਕਪ ਕੱਪੜੇ ਦਾ ਈ ਉੱਥੇ ਕੰਮ ਜਾਦਾ ਹੁੰਦਾ ਯਾ।
ਕੱਪੜੇ ਦਾ ਵਪਾਰ ਜਾਦਾ ਉ
ਹਾਂਜੀ ਬਿਲਕੁਲ-ਬਿਲਕੁਲ ਉਹਦੇ ਨਾਲ ਚਲੋ ਏਕ ਰੋਜ਼ਗਾਰ ਵੀ ਮਿਲਿਆ ਹੋਇਆ ਵਾ ਤੇ ਨਾਲੇ ਚਲੋ
ਬਿਲਕੁਲ-ਬਿ
ਕਾਰਖਾਂਨੇ ਹੋਣ ਕਰਕੇ ਜੇੜੇ ਕੱਪੜੇ ਦੇ ਰੇਟ ਆ ਓ ਸਈ ਤਰੀਕੇ ਨਾਲ ਮਿਲ ਜਾਂਦਾ ਆ।
ਹਾਂਜੀ-ਹਾਂਜੀ
ਹਾਂ
ਹਰ ਤਰ੍ਹਾਂ ਦੀ ਵਰਾਇਟੀ ਮਿਲ ਜਾਂਦੀ ਐ।
ਹਾਂਜੀ ਤੇ ਹੋਰ ਵੇਖੋ ਹਾਂਜੀ ਦੇਖੋ ਜੇੜਾ ਮਨਪਸੰਦ ਆ ਕਿਸੇ ਨੂੰ ਵੀ ਰੰਗ ਚਾਹੀਦਾ ਹੁੰਦਾ ਓ ਆਪਨੇ ਹਿਸਾਬ ਨਾਲ ਜੇੜਾ ਵਾ ਬਣਵਾ ਲੈਂਦਾ ਆ।
ਹਾਂਜੀ
ਹਾਂਜੀ ਹੋਰ ਸਭਿਆਚਾਰ ਵੇਖੋ ਪੰਜਾਬ ਦਾ ਬੋਤ ਜਾਦਾ ਵੱਡਾ ਵਾ ਤੇ ਵਧੀਆਂ ਵੀ ਆ ਵੇਖੋ ਜਿੱਦਾਂ ਅੱਜ-ਕੱਲ ਜਿੱਦਾਂ ਵਿਆਹ ਸ਼ਾਦੀਆਂ ਦੇ ਵਿੱਚ ਗੀਤ ਵਗੈਰਾ ਸੰਗੀਤ ਵਗੈਰਾ ਹਨਾ ਹੁੰਦੇ ਨੇ ਤੇ ਕਿੰਨਾ ਵਧ ਵਧੀਆਂ ਲੱਗਦਾ ਵਾ। ਰੌਣਕ ਵੀ ਹਨਾ ਰੌਣਕ ਹੋ ਜਾਂਦੀ ਆ।
ਹਾਂਜੀ- ਹਾਂਜੀ ਪੰਜਾਬ ਦਾ ਕਲਚਰ ਬੋਤ ਰਿਚ ਕਲਚਰ ਚਲੋ ਜੀ ਬੋਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਦੇਖੋ ਭਾਵੇਂ ਕੋਈ ਵੀ ਵਿਆਹ ਹੋਵੇ ਜਾਂ ਤਿਉਹਾਰ ਹੋਣ ਤੇ ਲੋਕ ਜੇੜੇ ਬੜੇ ਖੁਸ਼ ਹੋ ਕੇ ਮਨਾਉਦੇ ਨੇ।
ਹਾਂਜੀ-ਹਾਂਜੀ